ਹਾਂ ਇਹ ਵੀ ਨਾ ਵਿੱਚ ਵਿਚ ਹਿਲਦਾ ਡੁਲਦਾ ਰਹਿੰਦਾ ਵਾ ਫੇਰ ਜਦੋਂ ਹੇਲਦਾ ਵਾ ਨਾ ਤੇ ਮੈਨ ਇਹਨੂੰ ਫਿਰ ਚੂਲਾ ਦੇਣਾ ਪੈਂਦਾ ਆ ਫ ਚੁਲਾ ਦੇ ਦਿੰਦੀ ਆ ਫਿਰ ਥੋੜ੍ਹਾ ਜਿਹਾ ਸਆਦਉਂਦਾ ਵਾ
ਹ ਹੁਣ ਤੇ ਮੈਨੂੰ ਵੀ ਨੀਂਦ ਨੀਂਦ ਲੱਗਣ ਡ ਆ ਹੁਣ ਮੈਂ ਥੋੜ੍ਹੀ ਦੇਰ ਸੋ
ਤੇ ਪਾਚ ਹੋ ਪਾਚ ਹੈ ਮਤਲਬ
ਅਤੇ ਮੈਂ ਸੌਂਗੀ ਥੋੜ੍ਹਾ ਅੱਖਾਂ ਨੂੰ ਮੈਨੂੰ ਰੇਸਟ ਦੇਣਾ ਵੀ ਬਹੁਤ ਜ਼ਰੂਰੀ ਹੈ ਆਵਾਜ਼ ਵਸਤੇ ਕਿੱਦਾਂ
ਜਦੋਂ ਲੱਗਦਾ ਤੇਰੀ ਆ ਜਦੋਂ ਲੱਗਦਾ ਜ਼ਿਆਦਾ ਮੇਰੀ ਆਉਂਦੀ ਤਾਂ ਅਵਾਜ ਡਾਓਂਨ ਹੋ ਜਾਂਦੀ ਆ ਫਿਰਰ ਜਦੋਂ ਲੱਗਦਾ ਫੇਰ ਜਦੋਂ ਡੈਟਦੀ ਆ ਮੈਂ ਉਦੋਂ ਫਰ ਆਵਾਜ਼ ਠੀਕ ਹੋ ਜਾਂਦੀ ਹ
ਕਿਹਦੇ ਵੱਲੋਂ ਪ੍ਰੋਬਲਮ ਹੋਂਡ ਰਹਿ ਹੈ
ਜਾਂ ਫਿਰ ਮੇਰੀ ਫੋਨਚ ਪ੍ਰੋਬਲਮ ਹੈ ਮੈਨੂੰ ਵੈਸੇ ਮੇਰੇ ਫੋਨ '
ਨਹੀਂ ਨਹੀਂ ਫੋਨ ਦੀ ਪ੍ਰੋਬਲਮ ਨਹੀਂ ਹੈ ਨੈਟਵਰਕ ਇਸ਼ੂ ਹੁੰਦਾ ਵਾ ਲੱਗਦਾ ਇਸ ਆਵਾਜ਼ ਕੱਢ ਜਾਦੀ ਹੈ ਕੁਚੋਂ ਜਾਂਦਾਵ ਨੈੱਟਵਰਕ ਤਾਂ ਇਹ ਆ ਸਾਡੇ ਘਰ ਦੇ ਇੱਧਰ ਸਹੀ ਨਾਲ ਨੈੱਟਵਰਕ ਨਹੀਂ ਫੜਦਾ ਵਾ ਫਾਈਵ ਜੀ ਦਾ
ਫੋਨ ਵੀ ਖ਼ਰਾਬ ਆ ਉਹਦਾ ਸਪੀਕਰ ਖਰਾਬ ਆ ਤੇ ਮੈਨੂੰ ਫ਼ੋਨ ਕਣਾਉਣਾ ਵਾ
ਉਦੋਂ ਹੀ ਸਹੀ ਨਾਲ ਬਣਵਾਇਆ ਹੁੰਦਾ ਨਾ ਜ ਉਹਨੇ ਤੇਰਾ ਫੋਨ ਬਣਵਾ ਕੇ ਲੈ ਕੇ ਦਿੱਤਾ ਸੀ ਤਾਂ ਸ਼ਾਇਦ ਹੁਣੇ ਸਹੀ ਨਾ ਚੱਲਣਾ ਸੀ
ਬਣਵਾਇਆ ਨਾ ਉਦੋਂ ਹੀ ਅਗਰ ਬੋਲ ਤਾਂ ਉਹਦੇ ਨਾ ਫਦੀ ਇਹੀ ਆਵਾਜ਼ ਦੀ ਦਿੱਕਤ ਹੈ ਤੇ ਉੱਚੇ ਕੰਮ ਕਰ ਦੇਣਾ ਸੀ ਕੀ ਬੋਲ
ਉਹ ਡਿਸਪਲੇ ਵੀ ਕਿਹੜਾ ਉਹਨੇ ਬਹੁਤ ਚੰਗਾ ਬਣਵਾ ਕੇ ਲਿਆ ਕੇ ਦਿੱਤਾ ਡਿਸਪਲੇ ਵੀ ਸਹੀ ਨਹੀਂ ਬਣਿਆ ਹੈ
ਗੀ ਤਰ੍ਹਾਂ ਹੁਣ ਨਵਾਂ ਫੋਨ ਫਣ ਲਊਂਗੀ ਨਾ ਫਿਰ ਵਧੀਆ ਰੋਗਾ ਚਲਾਉਣ ਚ ਨੇ ਹਮ ਕਿੰਨੀ ਧੁੱਪ ਹੋਗੀ ਬਾਹਰ ਫਿਰ
ਇਹ ਸਭ ਮੌਸਮ ਚ ਵੀ ਆਦਮੀ ਬਿਮਾਰ ਹੋ ਜਾਂਦਾ ਵਾ ਕਦੀ ਧੁੱਪ ਆ ਕਦੀ ਛਾਂ ਆ
ਤੇ ਚੰਗੇ ਲੱਗਦੇ ਆ ਨੇ
ਉੱਧਰ ਬੰਨੇ ਰਹਿੰਦੇ ਸੀ ਤੇ ਕਿੰਨਾ ਚੰਗਾ ਸੀ ਹਰੇ ਹਰੇ ਪੇੜ ਵਿਖਦੇ ਸੀ ਉਹਨੇ ਤੇ ਕਿਹਾ ਕਿ ਮੀਂਹ ਪੈਂਦਾ ਸੀ ਤੇ ਰੋਡ ਹੋਰ ਸਾਫ਼ ਹੋ ਜਾਂਦੇ ਸੀ ਹਰੇ ਹਰੇ ਪੇੜ ਲੰਬ
ਇਕਦਮ ਮਤਲਬ ਉੱਥੇ ਮੀਂ ਦਾ ਵੀ ਮਜ਼ਾ ਸੀ ਇੱਕ ਅਲੱਗ ਸਕੂਨ ਚ ਆਉਂਦਾ ਸੀ
ਉਹਨੇ ਵੀ ਚੰਗਾ ਵਿਊ ਦੇਖਦਾ ਸੀ
ਉਹੀ ਨਾ ਉਹ ਜਗਾ ਤੇ ਬ ਚੰਗਾ ਲੱਗਦਾ ਹੁੰਦਾ ਸੀ। ਅਸੀਂ ਤਾਂ ਸਭ ਉਦੋਂ ਵੀ ਕਹਿੰਦੇ ਹੀ ਹੁੰਦੇ ਸੀ ਆਹ ਗੱਲ ਨਹੀਂ ਕਿ ਮੀਹ ਪੈਂਦਾ ਵਾ ਤੇ ਕਿੰਨਾ ਚੰਗਾ ਲੱਗਦਾ ਵਾ ਸਾਫ ਸੁਥਰੇ ਰੋਡ ਹਰੇ ਹਰੇ ਪੇੜ ਸ ਬੰਦਾ ਛਛ ਜਗਾ ਕਿੰਨਾ ਵਧੀਆ ਲੱਗਦਾ ਮੀਂਹ ਵੀ ਕਹਿੰਦੇ ਤੇ ਵੇਖਣ ਚ ਬਾਹਰ ਖੜੇ ਹੋ ਕੇ। ਫਦੇ ਤੋਂ ਬਾਹਰ ਖੜ ਹੋ ਕੇ ਬੰਦਾ ਵੇਖੂਗਾ ਕਿ ਗੰਦਾ ਦੁਨੀਆਂ ਭਰਦਾ ਵੇਖਦਾ।
ਇੱਥੇ ਵੇਖਦੇ ਕੀ ਹੈ ਇੱਥੇ ਵੇਖਣਾ ਵਾ ਅ ਇੱਧਰ ਘਰ ਵੇਖਣਾ ਉੱਧਰ ਘਰ ਵੇਖਣਾ। ਵਿੱਚ ਗੰਦਾ ਪਾਣੀ ਪੈਂਦਾ ਹੋਇਆ ਦਿਖਣਾ ਹੋਰ ਕੀ ਕੁਛ ਨਹੀਂ ਕੋਈ ਵਿਊ ਨਹੀਂ ਕੋਈ ਚੰਗਾ ਨਹੀਂ।
ਤੇ ਉਹੀ ਹਾਲ ਆ ਨਾ। ਗੰਦੀਆ ਗੰਦਾ ਰੋਡ ਗਾਂਦ ਗਾਂਦੇ ਉਦੇ ਈ ਸੇ ਪਧਾ ਵ ਹੋ।
ਉਹ ਵਾਲੀ ਸਾਈਡ ਦੇ ਸਭ ਜਗਾ ਹੀ ਚੰਗੀ ਆ ਸਾਫ ਸੁਥਰੀ ਪੇੜ ਪੇੜ। ਕਿਸੇ ਮਹੀਨੇ ਤੇ ਇੱਧਰ ਦਾ ਏਰੀਆ ਹੀ ਨਹੀਂ ਅੱਜ ਕੱਲ ਚੰਗਾ ਲੱਗਦਾ
ਇਸ ਲਈ ਨਾ ਲੋਕ ਨਾ ਪਸੰਦ ਕਰਦੇ ਹੁੰਦੇ ਉਹ ਜਗਾ ਨੂੰ ਕਹਿੰਦੇ ਹੁੰਦੇ ਕਿ ਬਹੁਤ ਚੰਗੀ ਜਗਾ ਤੁਹਾਡਾ ਘਰ ਆ
ਰਹਿਣ ਦੇ ਦਿੰਦੇ ਤਾਂ ਕਿੰਨਾ ਚੰਗਾ ਹੀ ਰਹਿੰਦਾ ਉੱਥੇ ਅਸੀਂ ਕਿੰਨਾ ਸਹੀ ਨਾਲ ਰਹਿਣ ਦੇ ਹੀ ਕਿੰਨਾ ਚੰਗਾ ਲੱਗਦਾ ਪਰ ਕੀ ਕਰ ਸਕਦੇ ਹਾਂ ਛੱਡ
ਕਿਸੇ ਦੇ ਬਾਰੇ ਚੰਗਾ ਨਹੀਂ ਸੋਚਦਾ ਨਾ।
ਹੂ ਉਹਨਾਂ ਨੂੰ ਆਪਣਾ ਹੀ ਇਹ ਸੀ। ਹੱਲੇ ਬਹੁਤ ਦਿਨਾਂ ਤੋਂ ਆਈ ਨਹੀਂ ਆ ਫਿਰ ਦੇਖੋ ਕਦੋਂ ਆਜੂਗੀ ਫਿਰ ਫੋਨ ਕਰ ਦੇਣਾ ਮੈਂ ਆਈ ਨਹੀਂ ਹਾਂ ਮੈਂ ਆਈ ਨਹੀਂ ਹਾਂ।
ਹੁਣ ਇਸ ਵਾਰੀ ਰੱਖੜੀਆਂ ਤੇ ਆਉਗੀ।
ਉਹਦੇ ਤੇ ਤੇ ਆਉਣਾ ਹੀ ਆਉਣਾ ਉਹਨੇ ਉਹਨੇ ਤੇ ਰੱਖੜੀਆਂ ਮਨਾਉਣੀਆਂ ਹੀ ਆ ਹਾਏ ਸਾਡਾ ਸਿਰ ਚ ਟੂ ਬੀ ਮਾਈ ਗੋਡ ਮੈਨੂੰ ਇਕਦਮ ਨਹੀਂ ਪਸੰਦ ਹੋ।
ਚੱਟਣਾ ਤੇ ਉਹਨਾਂ ਦਾ ਵਜਾ ਕੇ ਕਹਿਣਾ ਵਾ ਕਿ ਉੱਧਰ ਉਹਨੇ ਖਾਣਾ ਪੀਣਾ ਵਾ। ਫਿਰ ਸ਼ਰਮਾ ਸਰਨੀ। ਸ਼ਰਮੋ ਸ਼ਰਮੀ ਇਸ ਵਾਰੀ ਕਹੋਗੇ ਤੂੰ ਵੀ ਰੁਕ ਜਾ ਤੂੰ ਵੀ ਖਾ ਕੇ ਜਾਇਓ ਤੁਸੀਂ ਵੀ ਖਾ ਲੋਓ।
ਹਾਂ ਉਹ ਆਓਗੇ ਤਿੰਨਾਂ ਨੇ ਕਹਿਣਾ ਹੀ ਆ। ਕਿ ਚੱਲ ਹੁਣ ਸ਼ਰਮੋ ਸ਼ਰਮ ਫਿਰ ਕਹੋਗੇ ਸਾਨੂੰ ਵੀ ਕਿ ਤੁਸੀਂ ਵੀ ਆ ਜਾਓ। ਪਰ ਅਸੀਂ ਨਹੀਂ ਜਾਣਾ ਅਸੀਂ ਕਹਿ ਦੇਣਾ ਨਹੀਂ ਅਸੀਂ ਰਾਤ ਨੂੰ ਹੀ ਜਾਣਾ ਹੈ। ਖਵਾਉਂਦੇ ਰਹੇ ਉਹਨੂੰ ਬਣਾ ਬਣਾ ਕੇ।
ਕਰ ਦੇਣੀ ਆ। ਇੱਕ ਲਸ ਚਾਹ ਰਾ ਆਪਣੇ ਪਿਉਂਦੇ ਪਰ ਐ ਵਾਰੀ ਉਹ ਆਉਗੀ ਉਹਨੇ ਆਉਣਾ ਹੀ ਆਉਣਾ ਵੈਸ। ਕਰਕੇ ਰਹਿੰਦੀ ਇੱਕ ਤਰਾਂ
ਘਰ ਉਹਨਾਂ ਨੇ ਆ ਜਾਣਾ ਉਹਨਾਂ ਨੂੰ ਟਾਈਮ ਹੀ ਕਿੰਨਾ ਕੁ ਲੱਗਦਾ ਹੈ।
ਨਾ ਆਪਣਾ ਖੁਟਾ ਕਿ ਉਹਨੇ ਆਉਂਦਾ ਉਹਨੂੰ ਬਣਨਾ ਹੀ ਚਾਹੀਦਾ ਹੁੰਦਾ ਵਾ ਤੇ ਉਹਨੇ ਇਸ ਹਿਮਾਚਲ ਚੱਲ ਜਾਂਦੀ ਆ।
ਮਜ਼ਾ ਆਵੇ ਨਾ ਚੰਗੇ ਹੋਵੇ ਤੇ ਕਹਿ ਦੇਵੇ ਕਿ ਇੱਥੇ ਤਾਂਹੀ ਹੈਗੀ ਆ। ਤੇਰੇ ਹੀ ਘਰ ਆ ਜਾਂਦੇ ਆ ਤੇਰੇ ਹੀ ਘਰ ਬਣਾ ਲੈਂਦੇ ਆ ਸਭ ਕੁਝ ਕਿੰਨਾ ਡਰਨਾ ਹੁੰਦੇ ਆ। ਤੇ ਆਪਣੇ ਕਰਜ਼ੇ ਨੂੰ ਛੱਡਨਾ ਹੀ ਨੀ ਚਾਹੁੰਦੀ ਕਿਉਂਕਿ
ਉੱਥੇ ਨੀ ਉਹ ਗੰਦ ਪਵਾਉਣ ਵਾਲੀ ਉਹਨੇ ਨੇ ਕੁਛ ਕਰਨ ਦੇਣਾ।
ਹਾਂ ਐ ਵਾਰੀ ਕਹੋਗੇ ਤੁਸੀਂ ਵੀ ਆ ਜੀਓ ਤੁਸੀਂ ਆ ਜੀਓ ਕਿ ਨਹੀਂ ਇਨਵੀਟੇਸ਼ਨ ਤੇ ਉਹਨੂੰ ਦਿੰਦੇ ਨੀ ਹੁੰਦੇ। ਉਹਨਾਂ ਨੇ ਦੇਣਾ ਵੀ ਨੀ ਆ। ਪਰਚੇ ਚਲ ਜਾਉਗੇ ਤੇ ਫਿਰ ਕਹੋਗੇ ਕਿ ਖਾ ਕੇ ਚਲ ਜਾਓ ਤੁਸੀਂ ਬਣਾਇਆ ਵਾ ਬਣਾਇਆ।
ਰੁੱਖ ਸੀ ਰੁੱਖ ਸਿੱਟ ਰੁੱਖ ਭੈ ਰੁਕ ਤੁ ਲੇਕਿਨ ਇਸ ਲਈ ਇਸ ਲਈ ਦੇਖਿਆ ਕਿ ਜ ਨੇ ਜਾਣਾ ਹੀ ਨਹੀਂ ਆ। ਕਿਉਂਕਿ ਮੰਮੀ ਦਾ ਵੀ ਕੋਈ ਪਤਾ ਨਹੀਂ ਦੀਨੇ ਜਾਣਗੇ ਫਿਰ ਮੈ ਕਿਹਾ ਠੀਕ ਨੂੰ ਲੋਕ ਚਾਹੁੰਦੇ ਇੰਨਾ ਕਹਿਣ ਢੇ ਇੰਨਾ ਕਹ ਉਸ ਅਸੀਂ ਜਾਣਾ ਹੀ ਸ਼ਾਮ ਨੂੰ ਆਪਣਾ, ਆਪਣਾ ਸਾਰਾ ਕੰਮ ਕੁਮ ਕਰਕੇ ਜਾਣਾ ਵਾ
ਨਹੀਂ ਹ ਕਿ ਹਾਂ ਮੇਰਾ ਮੇਰਾ ਇਹ ਡਿਸਾਈਡ ਕੀਤਾ ਤੇ ਬਸ ਮੈਂ ਦੂਸਰਾ ਜੋ ਬੋਲੂਗਾ, ਉਹਦਾ ਡਸੀਜ਼ ਮੰਨ ਗਿਆ ਹਾਂ
ਪਿਛਲੀ ਵਾਰੀ ਵੀ ਉਨ੍ਹਾਂ ਨੇ ਕਿੰਨਾ ਪਰੇਸ਼ਾਨ ਕੀਤਾ ਸੀ। ਕਹਿੰਦੀ, ਕਿ ਹੁਣੇ ਆਓ ਹੁਣੇ ਆਓ ਪੂਰੀ ਦੁਪਹਿਰੇ ਸਾਨੂੰ ਪਿਛਲੇ ਵ ਸਾਲ ਦੀ ਗੱਲ ਹੈ ਨਾ, ਦੁਪਹਿਰੇ ਸਾਨੂੰ ਜਾਣਾ ਪਿਆ ਹੀ ਰੱਖਣੀਆਂ ਤੇ ਇਹਨਾਂ ਦੇ ਵੱਲ
ਉਹ ਤੇ ਉਹਨੇ ਤੰਗ ਕੀਤਾ ਸੀ ਨਾ ਵੱਡੀ ਨੇ
ਹਾਂ ਤੇ ਵੱਡੀ ਹੀ ਕਹਿੰਦੀ ਆ ਪਰ ਜਾਣਾ ਤੇ
ਵੱਡੀ ਤੇ ਹਮੇਸ਼ਾ ਬਚਪਨ ਤੋਂ ਤੰਗ ਕਰਦੀ ਹੈ ਏਤਰਾ ਹੀ ਕਿ ਆਓ ਆਹੋ ਆਹ ਫੇਰ ਉਹ ਨਹੀਂ ਮਿਲਿਆ ਬੰਦਾ ਫੇਰ ਕਹਿੰਦੀ ਕਿ ਨਹੀਂ ਮੇਰਾ ਬੰਦਾ ਕਹਿੰਦਾ, ਮੈਂ ਤੇਰੇ ਕੋਲ ਬਣਾਉਣੀ ਆ ਫੇਰ ਆ ਫੇਰ ਦੋ ਤਿੰਨ ਵਾਰ ਦੜਾਇਆ ਸੀ
ਇਸ ਲਈ ਜੋ ਜੋ ਹੁਣ ਬੋਲਦਾ ਬੋਲਦਾ ਰਵੈ, ਬਣਾਓ ਨੀ ਬਣਾਓ ਹਾਂ ਤੇ ਕੋਈ ਕੀ ਲੋੜ ਆ ਪਿੰਦੀ ਖਾਂ ਦੀ ਉਹਨਾਂ ਦੀ। ਆਪਣੀ ਜੋ ਫੋਰਮੈਲਿਟੀ ਹੈ ਪੂਰੀ ਕਰ ਦੋ।
ਤੇ ਜਿਦ ਨੇ ਬੇਸ਼ਰਮੀ ਕੀਤੀ ਆ ਤੇ ਹੁਣ ਕਿ ਉਹ ਖਾ ਕੇ ਸ਼ਰਮ ਕਰਨੀ ਨਹੀਂ। ਜੀ ਦੀ ਓਹਨੂੰ ਖਵਾਉਣੀ ਤੇ ਕਹਿਣਾ ਖਾ ਲੋ ਇਧਰ ਪਿੱਛਾ ਕਦੀ ਪੁੱਛਿਆ ਨੀ ਅੱਜ ਤੱਕ। ਇਸ ਲਈ ਪਰ ਇਹਨਾਂ ਨੂੰ ਮਾਸਾ ਸ਼ਰਮ ਵੀ ਨੀ ਆ ਆਪਣਾ ਆਪਣੇ ਆਪ ਚ ਇਕਦਮ ਪਤਾ ਨੀ ਕਿਉਂ, ਇਹਨਾਂ ਨੂੰ ਸ਼ਰਮ ਆਉਂਦੀ ਨੀ ਇਹ ਚੀਜ਼ ਤੇ ਕਿੰਨ ਏਹੀ ਬੇਸ਼ਰ ਹੈ ਕਿ ਅਸੀਂ ਕਿੰਨੀ ਬੇਸ਼ਰਮੀ ਕਰਦੇ ਹਾਂ, ਅੱਜ ਕੱਲ ਅਗਲੀਆਂ ਆਉਂਦੀਆਂ ਵਾ ਇੰਨੇ ਦੂਰੋਂ ਰੱਖੜੀ ਲੈ ਕੇ ਰੱਖੜੀ ਅਸੀਂ ਸਾਲ ਪਤ ਅਸੀਂ ਕਦੀ ਵੀ ਕਿਸੇ ਨੂੰ ਨਹੀਂ ਖਵਾਉਂਦੇ ਆ, ਪਿਉਂਦੇ ਆ ਕੁਛ ਵੀ ਚੰਗਾ ਨਾ ਸੰਗ ਦੇਖਣ ਆਉਂਦੇ ਕਿ ਹਾਂ ਕਦੀ ਕੋਈ ਇਹਦੇ ਕਰ ਗਿਆ ਤੇ ਚਲ ਸੰਗਾੜੇ ਖਵਾ ਆਲੂ ਚਾਹ ਕੇ ਖਵਾਤੇ ਜਾਂ ਚਾਟ ਹੀ ਮੰਗਾ ਕੇ ਖਵਾਤੀ ਕਦੀ ਨੀ ਉਹ ਜ਼ਿਆਦਾ ਤੋਂ ਜ਼ਿਆਦਾ ਹੋਗਾ ਤੇ ਬਿਸਕੁਟਰੋਂ ਚਾਹ ਫੜਾ ਦਿੰਦੇ ਆ ਹ ਰੋਟੀ ਕਦੇ ਪਰਬਣਾ ਚ ਕੋਈ ਜਾਂ ਆਂਦਾ ਵਾ ਹਜ ਵੀ ਇਹ ਨੀ ਸੋਚਦੇ ਕਿਛ ਨਹੀਂ ਸਾਲ ਚ ਇਕ ਵਾਰ ਰੋਟੀ ਖਵਾਉਣ ਦਾ ਕੰਮ ਆ ਅਸੀਂ ਰੋਟੀ ਖਵਾ
ਦੂਜਿਆਂ ਨੂੰ ਫਰਜ਼ ਕਿੱਦਾਂ ਯਾਦ ਦੀਲਾਉਂਦੇ ਹੁੰਦੇ, ਇਹਦਾ ਆਹ ਕੰਮ ਬਣਦਾ ਵਾ ਇਹਦਾ ਉਹ ਕੰਮ ਬਣਦਾ ਆਪਣੇ ਤੁਹਾਨੂੰ ਨੀ ਪਤਾ, ਤੁਸੀਂ ਬੱਚੇ ਆ
ਨਹੀਂ ਕੌਣਸ ਇਹ ਮੀਟ ਮੱਛਲੀ ਖਵਾਉਣਦੇ ਜਿਹੜਾ ਕਵੇ ਕਿ ਹਾਂ ਇਹ ਤੇ ਮੀਟ ਮੱਛੀ ਖਾਉਣਾ ਪੈਣ ਦਾ ਵਾ ਨਹੀਂ ਪੈਸੇ ਜਾਣੀ, ਸਾਦੀ ਰੋਟੀ, ਤ ਖਵਾਉਣ ਚ ਇਹਨਾਂ ਨੂੰ। ਲੱਗਦਾ ਵਾ ਕਿ, ਬਹੁਤ ਪਾ ਲਿਆ। ਇਹਨਾਂ ਦਾ ਹੁਣ ਇਹਨਾਂ ਨੂੰਉ। ਹਾਂਜੀ।
ਇਹਦੇ ਸਾਨੂੰ, ਤਾਂ ਏਦਾਂ ਹੀ, ਕਰਦੇ ਆਏ ਆ।
ਪਰ ਉਹਦੇ, ਵਾਰੀ ਕਿਸ ਤਰਾਂ, ਮੂੰਹ ਤੇ ਕਹਿ ਦਿੰਦੀ ਆ। ਅਰੇ ਨਹੀਂ ਉਹ। ਉਹਦੇ ਨਾਲ ਤਾਂ, ਸੜਕੋ ਹੁੰਦਾ ਹੀ, ਨੀ ਆ। ਅਸੀਂ ਕਿੰਨਾ ਵੀ ਸੋਚੀਏ ਨਾ, ਕਿ ਅਸੀਂ ਨੂੰ ਨਹੀਂ ਕਵਾਉਣਾ ਵਾ ਨਹੀਂ ਕਰਨਾ ਵਾ ਲੇਕਿਨ ਕੀ ਕਰਈਏ ਸਾਡੇ ਕੋਲ ਪਿੱਛੇ ਹੀ ਨਹੀਂ ਹੁੰਦਾ, ਉਹ ਹੀ ਨਹੀਂ ਕਿਸੇ ਨੂੰ ਨਾ ਖਵਾਈਏ, ਜਦੋਂ ਵੀ ਆਜੇ ਬਿਨਾਂ ਦੱਸੇ ਵੀ ਆ ਜਏ ਨਾ ਫੇਰ ਵੀ ਆਪਾਂ ਚੰਗੀ ਰੋਟੀ ਖਵਾਉਣ ਦੇਨ ਨੂੰ
ਹਮ ਚੰਗੀ ਰੋਟੀ ਖਵਾਉਣਦੇ ਆ ਤੁਹਾਡੇ ਤੁਸੀਂ ਬੰਦੇ ਚਲਾਕ ਤੁਸੀਂ ਦੂਜੇ ਨੂੰ ਤੁਸੀਂ ਦੂਜਿਆਂ ਨੂੰ ਨੇਚਰ ਦਿਖਾਦੇ ਹੈ
ਤੇ ਮੰਮੀ ਨੇ ਤੇ ਬੋਲਿਆ ਹੀ ਸੀ ਕਿ ਹਾਂ ਉਹਨੂੰ ਖਵਾਉਂਦੇ ਸਾਨੂੰ ਥੋੜ੍ਹੀ ਨਾ ਕਹੀ ਕੀ ਕਰੀਏ ਸਾਡੇ ਕੋਲ ਹੋਣ ਹੀ ਪਾਂਦਾ ਨਾ, ਸਾਡੇ ਕੋਲ ਇੱਕ ਦਿਨ ਬਸ
ਓਦਾਂ, ਨਹੀਂ ਨਹੀਂ ਓਦਾਂ ਤੂੰ ਇੰਨੀ ਮੂੰ ਫਟ ਏ ਤਾਂ ਦੂਜਿਆਂ ਨੂੰ ਇੰਨੀਆਂ ਗੱਲਾਂ ਸੁਣਾ ਦਿੰਦੀ, ਤੇ ਉਹਦੇ ਬਾਰੇ ਤੁਸੀਂ ਕਹਿ ਦਿੰਦੇ ਸਾਡੇ ਕੋਲ ਹੋਣ ਨਹੀਂ ਪਾਉਂਦਾ
ਇਸ ਲਈ ਤੇ, ਧਨ ਹਿਸਾਬ ਨਾਲ ਹੀ। ਤਾਂ ਹਿਸਾਬ ਨਾਲ, ਔਹੀ ਸਹੀ ਏ। ਵੈਸੇ ਵੀ, ਉਹਦੇ ਬੰਦੇ ਨੇ, ਹੁਣ ਉਹਨੂੰ ਪੂਰਾ ਦੱਸਿਆ ਹੋਇਆ ਵਾ। ਕਿ ਨਾ, ਤੂੰ ਜ਼ਿਆਦਾ, ਗੱਲ ਕਰਨੀ ਆ। ਉਹਨਾਂ ਨਾਲ। ਨਾ ਉਹਨਾਂ ਨੂੰ, ਕੋਈ ਦੱਸਣਾ, ਨਾ ਕੋਈ ਬੋਲਣਾ, ਜਦੋਂ ਸਦੂਕ ਉਦੇ ਜਾਔ। ਤੇ ਫੇਰ ਉਹ ਜਿਹੀ। ਤੇ ਰੱਖੋ ਕਲ ਇਹ ਵੀ ਸੱਦੂਗੇ ਤੇ ਠੀਕ ਐ, ਨਈਂ ਸੱਦੂਗੇ ਤੇ ਵੀ ਠੀਕ ਐ।
ਨਾਮ ਦਾ ਹੀ ਰਿਸ਼ਤਾ ਠੀਕ ਹੈ ਇਹੋ ਜਿਹਾ ਨਾਂ ਤੇ
ਤੇ ਵਹੀ ਏਨਾ ਏਹੋ ਜਾਆ ਦੇ ਚੱਲ ਦੇ ਇਕ ਨੂੰ ਛਡੇ ਦੂਸਰੇ ਦੇ ਘਰ ਜਾਵੇ ਵਡੀ ਦੇ ਘਰ ਉਦ ਨਾਲ ਮਿਲੇ ਜੁਲੇ ਗੱਲਬਤ ਕਰੇ ਏਨੂ ਤੁਸੀਂ ਸਤਿ ਸ੍ਰੀ ਅਕਾਲ ਬੋਲੇਉ ਔਰ ਆਜਾਉ। ਨਹੀਂ ਇਹਨੂੰ ਇਹ ਵੀ ਬਹੁਤ ਚਿੜ ਲੱਗਦੀ ਹੈ ਨਾ ਕਿ ਮੈਂ ਮੈਨਹੀਂ ਗੱਲਾਂ ਕਰੂੰਗੀ ਨਾ ਅਗਰ ਤੇ ਹੁਣ ਦੂਸਰੇਿਆਂ ਨਾਲ ਵੀ ਗੱਲਾਂ ਨਾ ਕਰੇ ਉਹਦੇ ਵੀ ਘਰ ਨਾ ਆਵੇ ਜਾਵੇ ਘੱਟ ਤੇ ਵੈਸੇ ਉਹ ਵੀ ਨਹੀਂ ਆ ਬਦਮਾਸ਼ ਖਵਾਉਣਾ ਤੇ ਕੋਈ ਵੀ ਨੀ ਮੰਗਦਾ ਉਹਨੇ
ਲੇਕਿਨ ਫੇਰ ਵੀ ਇੱਕ ਦਮ ਕਿੱਦਾਂ ਬੰਦ ਕਰ ਸਕਦੇ ਆ ਜਿੰਨਾ ਕੋ ਜਿੰਨਾ ਕੋ ਲਿਹਾਜ਼ ਰੱਖ ਰੱਖਦੀ ਆ, ਫੇਰ, ਉਹਨਾਂ ਕ ਆਪਣੇ ਵੱਲੋਂ ਵੀ ਰੱਖ।
ਬਚਪਨ ਤੋਂ, ਲੈ ਕੇ ਵੱਡੇ ਹੋ ਗਏ। ਆਜ ਤੱਕ ਉਹਨੇ ਵੀ, ਕਦੀ ਰੋਟੀ ਨਹੀਂ, ਬਣਾ ਕੇ ਖਵਾਈ। ਹਮ ਹਰ ਜੇ ਖਵਾਉਂਦੀ ਐ ਤੇ ਕਦੀ-ਕਵਾਰ ਉੱਥੇ ਵੀ ਕੁਛ ਨਾਂ ਕੁਛ ਕਾਂਡ ਕਰਦੀ ਕਰਦੀ ਆ। ਨਹੀਂ
ਚਲਾਕੀਆ ਭੁੱਖੇ ਏ ਭੁੱਖੇ ਲੋਕ ਏਦਾ ਦੇ ਹੀ ਹੁੰਦੇ ਆ,
ਵੇਖਿਆ ਨਈਂ ਉਦੋਂ ਰੋਟੀ-ਰੁਟੀ ਖਵਾਈ ਤੇ ਸਾਨੂੰ ਕੀ ਕੀਤਾ ਬੁਰੇ-ਬੂਰੇ ਪੀਸ ਦੇ ਦਿੱਤੇ ਸਾਰੇ। ਹੋਰ ਫੜਾ ਕੇ ਤੇ ਕੁਛ ਪੁੱਛਿਆ ਵੀ ਨਈਂ ਮਿਰਚਾਂ ਤੋ ਹੂਦੀਆਂ ਸਬਜ਼ੀ ਚ ਹੂਦੀਆਂ ਨੋਟੈਂਕੀ ਕੀਤੀ ਹੋ ਮਿਰਚਾਂ ਹੋ ਗਈਆਂ ਅਸੀਂ ਵੀ ਨਈਂ ਖਾ ਪਾਂਦੇ ਆਂ ਅਨੀਅਨ
ਉਨੂੰ ਪਤਾ ਹੀ ਨਹੀਂ ਚੱਲਿਆ
ਹਾਏ ਹੁਣ ਅਹੀ ਕਿੱਦਾਂ ਖਾਵਾਂਗੇ, ਆਪਾਂ ਤੇ ਖੁੱਦ ਨਈਂ ਖਾਂਦੇ। ਜਾਣ ਬੁਝ-ਬੁਝ ਕੇ ਮਿਰਚਾਂ ਪਾਓ, ਹੋਰ ਇਤਰ੍ਹਾਂ ਕਰੋ।
ਠੀਕ ਆ ਕੋਈ ਨਹੀਂ ਜੋ ਜਿੱਦਾਂ ਕਰਦਾ ਉਦਾ
ਇਸ ਲਈ ਤੇ ਮੰਮੀ ਨੂੰ ਕਿਆ ਵ ਜਿੱਦਣ ਓਹਨੀ ਆਵੇ ਬਣਾਵੇ ਚੰਗੀ ਹੀ ਚੀਜ਼ ਚਿਕਨ ਤੇ ਨਾਂ ਹੀ ਬਣਾਵੇ ਬੰਦਾ ਪਨੀਰ-ਪਨੁਰ ਬਣਾ ਕੇ ਖਵਾ ਦੇਵੇ ਬੰਦਾ ਔਰ ਉਚੇ ਕਰ ਦੇਵੇ ਦੇ ਧੁਨਾਧੁਨ ਮਿਰਚਾ ਇੱਕਦਮ ਕਿ ਕੰਨਾਂ ਚ ਧੂਆਂ ਨਿਕਲ ਜਾਵੇੇ
ਉਹ ਤੇ ਪਸੰਦ ਈ ਕਰਦੇ ਨਈਂ ਪਸੰਦ ਕਰਦੇ ਤਨ, ਤਨ ਪਾ ਦਿੰਦੇ ਆ ਫਿਰ ਇਨੀਆਂ ਮਿਰਚ
ਨਈਂ ਨਈਂ, ਉਹ ਇਸ ਲਈ ਪਾਉਂਦੇ ਆ ਜਾਨ ਬੁਜ ਕੇ ਜਾਦੀ ਕਿਸੇ ਦੇ ਆਉਣ ਨਾ ਕਿ ਕਿਸੇ ਨੇ ਅਸੀਂ ਕੀ ਆ ਸੂ ਸਾ ਕਰਕੇ ਖਾਧੀ ਆ ਜਾਓਗੀ ਲੇਕਿਨ ਅਗਰ ਫਿੱਕੀ ਬਣਾਦਾਂਗੇ ਆਪਣੇ ਹਿਸਾਬ ਦੀ ਬਣਾਵਾਂਗੇ ਤੇ ਕੋਈ ਜ਼ਾਦੀ
ਇਹਨਾਂ ਨੂੰ ਕੀ ਮਜ਼ਾ ਆਉਂਦਾ ਇਹ ਕਿਹੋ ਜਿਹੇ ਚਲਾਕੀ ਐ ਅਗਰ ਤੁਸੀਂ ਕਿਸੇ ਤੈਨੂੰ ਮਿਰਚਾਂ ਵਾਲੀ ਖਵਾਉਣ ਤੇ ਤੁਹਾਨੂੰ ਵੀ ਤਾਂ ਖਾਣਾ ਪੈਣ ਡਿਆ ਤੁਹਾਨੂੰ ਕੀ ਮਜ਼ਾ ਆਉਣ ਡਿਆ ਫਿਰ
ਸਭ ਟੈਕ ਨਿਕ ਆ ਨਾ ਬਾਈ ਕਿ ਜਦੋਂ ਕੋਈ ਖਾਣ ਦਿਆ ਵਾ ਤੇ ਘੱਟ ਖਾਊਗਾ ਦੁਬਾਰਾ ਨਹੀਂ ਮੰਗੂਗਾ ਜੋ ਆਪਣੇ ਵਰਗੇ ਨੋਰਮਲ ਮਿਰਚਾਂ ਪਾਊਗੇ ਤੇ ਫਿਰ ਕਿਸੇ ਨੂੰ ਸਵਾਦ ਲੱਗੂਗੀ ਅਗਰ ਤੇ ਕੋਈ ਕਹੂਗਾ ਨਾ ਹੋਰ ਦੋ ਹੋਰ ਦੋ ਜਿਸ ਤਰ੍ਹਾਂ ਇਹ ਕਰਦੇ ਕਿਸੇਦੇ ਘਰ ਜਾ ਕੇ ਚੰਗੀ ਚੀਜ਼ ਬਣੀ ਹੁੰਦੀ ਆ ਇੱਕ ਮਿੰਟ ਰੁਕ ਕੇ